ਹੈਲੋ-ਹੈਲੋ। ਹਾਂਜੀ ਵਧੀਆ ਤੁਸੀਂ ਸੁਣਾਓ ਜੀ ਹਾਂਜੀ ਹੋਰ ਸੁਣਾਓ ਠੀਕ ਓ
ਵਧੀਆ ਸਾਡਾ ਹਾਂਜੀ ਹਾਂਜੀ ਠੀਕ ਠਾਕ ਵਧੀਆ ਸਭ, ਹਾਂ ਤੁਸੀਂ ਸੁਣਾਓ ਮੌਸਮ ਕਿੱਦਾਂ ਦਾ ਤੁਹਾਡੇ।
ਮੌਸਮ ਤੇ ਅੱਜ ਤੇ ਬਹੁਤ ਵਧੀਆ ਬਾਰਿਸ਼ ਹੋ ਗਈ ਸਵੇਰ ਦੀ।
ਹਾਂ -ਹਾਂ ਨਹੀਂ ਇੱਧਰ ਵੀ ਬਾਰਿਸ਼ ਹੋਈ ਆ ਅੱਛਾ।
ਹਾਂਜੀ ਪਰ ਇੰਨੀ ਨੀ ਹੋਈ ਜਿੰਨੀ ਹੋਣੀ ਚਾਹੀਦੀ ਸੀ ਪਰ ਫਿਰ ਵੀ ਅੱਗੇ ਨਾਲੋਂ ਠੀਕ ਹੈਗਾ ਆ।
ਨਹੀਂ ਅੱਗੋਂ ਨਾਲੋਂ ਇਹ ਕਿ ਅੰਦਰ ਥੋੜਾ ਫਰਕ ਆ ਬੈਠਾ ਜਾਂਦਾ ਰਿਹਾ ਨੀ ਤੇ ਅੰਦਰ ਵੀ ਨਹੀਂ ਅੱਗੇ ਬੈਠਿਆ ਜਾਂਦਾ ਰਿਹਾ।
ਵਾਹਿਗੁਰੂ।
ਹੂੰ- ਹੂੰ ਥੋੜਾ ਦੀਦੀ ਤੁਸੀਂ ਰੇਂਜ ਚ ਜਾਓ ਤੁਹਾਡੀ ਰੇਂਜ ਚ ਪ੍ਰੋਬਲਮ ਹੁੰਦੀ ਪਈ ਆ
ਅੱਛਾ ਆ ਰੇਂਜ ਨਹੀਂ ਆਦੀ
ਹਾਂ ਹੁਣ ਠੀਕ ਆਉਂਦੀ ਪਈ ਵਿੱਚੋਂ ਥੋੜੀ ਪ੍ਰੋਬਲਮ ਹੁੰਦੀ ਪਈ ਸੀ।
ਹਾਂਜੀ-ਹਾਂਜੀ ਉਹ ਫਿਰ ਥੋੜੀ ਅੰਦਰ ਹੀ ਨਾ ਮੈਂ ਹਾਂਜੀ ਠੀਕ ਐ।
ਆਹ ਠੀਕ ਹੈ ਕਿੰਨੀ ਕੁ ਦੇਰ ਹੋਏ ਤੁਹਾਨੂੰ ਕੰਮ ਕਰਦੇ ਆ।
ਹੈਲੋ
ਮੈਂ ਕਿਹਾ ਤੁਹਾਨੂੰ ਕਿੰਨੀ ਕੁ ਦੇਰ ਹੋਈ ਇਹ ਵਾਲਾ ਕੰਮ ਕਰਦੇ
ਮੈਨੂੰ ਤੇ ਦੀਦੀ ਹਜੇ ਮਹੀਨਾ ਹੀ ਹੋਇਆ ਪਿਛਲੇ ਮਹੀਨੇ ਮੈਂ ਸਟਾਰਟ ਕੀਤਾ ਜੇ।
ਅੱਛਾ -ਅੱਛਾ, ਠੀਕ ਆ-ਠੀਕ ਆ ਨਹੀਂ ਵੈਸੇ ਕੰਮ ਤਾਂ ਬਹੁਤ ਵਧੀਆ ਐ ਜੇ ਟਾਈਮ ਕੱਢੋ ਤੇ ਨਿਕਲ ਵੀ ਜਾਂਦਾ ਆ।
ਹਾਂਜੀ -ਹਾਂਜੀ। ਹਾਂਜੀ ਕੰਮ ਤੇ ਵਧੀਆ ਵਾ ਬਹੁਤ ਵਧੀਆ ਸਗੋਂ ਆਪਣੇ ਨਾਲੇ ਬੰਦਾ ਨਾਲੇ ਟਾਈਮ ਪਾਸ ਹੋ ਜਾਂਦਾ ਆ।
ਹਾਂ ਨਾਲੇ ਟਾਈਮ ਪਾਸ ਹੋ ਜਾਂਦਾ ਨਾਲੇ ਚਲੋ ਹੈਗੇ ਚਲੋ ਲੇਡੀਜ਼ ਵਾਸਤੇ ਬਹੁਤ ਵਧੀਆ ਘਰ ਬੈਠੇ ਕੰਮ ਮਿਲਦਾ ਪਿਆ ਆ।
ਹਾਂਜੀ- ਹਾਂਜੀ ਹੋਰ ਕੀ ਚਾਹੀਦਾ।
ਹੂੰ-ਹੂੰ ਤੁਹਾਨੂੰ ਹਜੇ ਸਿਰਫ਼ ਕੋਲਾ ਦਾ ਹੀ ਕੰਮ ਮਿਲਿਆ ਆ।
ਨਹੀਂ ਦੀਦੀ ਮੈਂ ਦੂਸਰਾ ਵੀ ਪਹਿਲੇ ਵਰਕ ਦਾ ਵੀ ਕੀਤਾ ਥੋੜਾ।
ਅੱਛਾ -ਅੱਛਾ ਟਰਾਂਲੇਸ਼ਨ ਵਾਲਾ ਕੀਤਾ ਹੋਣਾ ਨਾ
ਹਾਂਜੀ- ਹਾਂਜੀ ਟਰਾਂਸਜੇਸ਼ਨ ਵਾਲਾ ਕੀਤਾ ਪਹਿਲੇ ਮੈਂ
ਠੀਕ ਹੈ -ਠੀਕ ਹੈ ਠੀਕ ਹੈ ਬੱਚੇ
ਹਾਂਜੀ ਬੱਚੇ ਠੀਕ ਐ ਦੀਦੀ। ਬੱਚੇ ਗਏ ਸਕੂਲ। ਨਹੀਂ ਦੀਦੀ ਵੱਡੀ ਕੁੜੀਆਂ ਨੇ ਤੇ ਪਲੱਸ ਟੂ ਕਰ ਲਈ ਐ।
ਅੱਛਾ -ਅੱਛਾ।
ਹਾਂ ਤੇ ਛੋਟੀ ਹਜੇ ਜਾਂਦੀ ਹੈ ਤੇ ਬੇਟਾ ਵੀ ਜਾਂਦਾ।
ਅੱਛਾ ਅੱਛਾ ਪਲੱਸ ਟੂ ਕਰਕੇ ਅੱਗੇ ਕੁਛ ਨੀ ਅਜੇ ਕੋਰਸ ਵਗੈਰਾ ਕੁਛ ਵੀ ਨੀ ਕੀ
ਨਹੀਂ ਨਹੀਂ ਹੁਣ ਦੀਦੀ ਐਡਮਿਸ਼ਨ ਕਰਵਾਈ ਹੋਈ ਇੱਥੇ ਆਪਾਂ ਗੁਰਦਾਸਪੁਰ ਹੀ ਉਹਦੀ ਬੇਅੰਤ ਕੋਲਜ ਚ
ਅੱਛਾ ਬੇਅੰਤ ਕੋਲਜ ਕਰਵਾਈ ਆ
ਹਾਂਜੀ ਹਾਂਜੀ।
ਕਾਹਦੇ ਚ
ਉਹਨਾਂ ਨੇ ਦੀਦੀ ਆਪਣਾ ਕਰਨਾ ਆ ਨਹੀਂ ਨਹੀਂ ਨਰਸਿੰਗ ਦਾ ਦੀਦੀ ਕਰਵਾਉਣਾ ਹੈਗਾ ਬੀਟੈਕ ਚ ਕਰਵਾਈ ਐਡਮਿਸ਼ਨ ਉਹਦੀ
ਅੱਛਾ ਬੀਟੈਕ ਕਰਵਾਂਦੇ ਪਏ ਹੋ ਠੀਕ ਹੈ ਠੀਕ ਹੈ। ਨਹੀਂ ਵਧੀਆ ਬੀਟੈਕ ਵੀ ਵਧੀਆ ਆ ਤੇ ਉਹ ਨੀਟ ਵਾਲਾ ਪ ਪੁੱਛਣਾ ਸੀ ਨਾ ਇੰਨੇ ਪਹਿਲਾਂ ਨੀਟ ਦਾ ਟੈਸਟ ਦਵਾਉਣਾ ਸੀ ਨਾ
ਮੀਰ ਦਾ ਟੈਸਟ ਤੁਹਾਨੂੰ ਪਤਾ ਈ ਏ ਦੀਦੀ ਫੇ਼ਰ ਕਿੰਨੀ ਵਾਰੀ ਤੇ ਏਦਾਂ ਹੀ ਹੋ ਜਾਂਦਾ ਸਿਸਟਮ ਤੇ ਫਿਰ ਐਵੇ ਦੋ-ਤਿੰਨ ਸਾਲ ਬੱਚੇ ਨੀ ਪੜ੍ਹਦੇ ਫਿਰ ਕੀ ਫਾਇਦਾ?
ਹੁੰ, ਹੁੰ ਮੇਸ।
ਕਲੇਅਰ ਹੋਏ ਨਾ ਹੋਏ ਫ਼ਿਰ ਟੈਨਸ਼ਨ ਤੇ ਹੈਗੀ ਆ ਨਾ ਬੱਚਿਆਂ ਨੂੰ।
ਹੁੰ, ਹੁੰ ਇਹ ਤੇ ਹੈ ਪਰ ਇਹ ਤੇ ਚਲੋ ਕਦੀ ਤੇ ਕਦੀ ਚਲੋ ਇੱਕ-ਦੋ ਸਾਲ ਦੇ ਓਦੇ ਵਾਸਤੇ ਭੰਨਣੇ ਤੇ ਪੈਂਦਾ ਈ ਆ।
ਹਾਂਜੀ-ਹਾਂਜੀ‌।
ਕਿਉਂਕਿ ਮੇਰੀ ਬੇਟੀ ਨੇ ਵੀ ਕੀਤੀ ਹੈ ਨਾ ਹੁਣੇ ਪਲੱਸ ਟੂ ਓਣੇ ਵੀ
ਅੱਛਾ-ਅੱਛਾ ਜੀ।
ਹਾਂ ਮੈਡੀਕਲ ਚ ਕੀਤੀ ਆ ਓਨੇ।
ਉਹਨਾਂ ਨੇ, ਇਹਨਾਂ ਨੇ ਨਾਨ-ਮੈਡੀਕਲ ਰੱਖਿਆਂ ਏ ਨਾ ਮੇਰੀ ਬੇਟੀ ਨੇ।
ਅੱਛਾ ਨੋ ਮੈਡੀਕਲ ਚ ਹਾਂ ਤਾਂ ਇਹ ਬੀ ਟੈੱਕ ਵਾਲੇ ਸਾਈਡ ਤੇ ਗਈ ਏ ਨੋ ਮੈਡੀਕਲ ਵਾਲੇ।
ਹਾਂਜੀ-ਹਾਂਜੀ।
ਹੁੰ, ਚਲੋ ਬੱਚੇ ਦੇ ਜਿੱਧਨ ਟੈਸਟ ਹੋਏ।
ਹਾਂਜੀ ਓ ਕਹਿੰਦੀ ਮੰਮਾ ਮੈਂ ਕਰਨਾ ਇਹੀ ਮੈਂ ਚਲੋ ਕਰ ਲਓ ਮੈਂ ਤੇ ਕਿਹਾ ਨਰਸਿੰਗ ਦਾ ਕਰ ਲਾ ਟੀਚਰ ਲਾਈਨ ਚ ਚੱਲ ਜਾ। ਕੈਂਦੀ ਨਈ ਮੈਂ ਓਹ ਟੀਚਰ ਦਾ ਨੀ ਕਰਨਾ।
ਕੋਈ ਵੀ ਫਾਇਦਾ ਨਰਸਿੰਗ ਤੇ ਸੀਟਾਂ ਲਾਣ ਵਾਲਾ ਫਾਇਦਾ ਆ, ਓਹ ਚ ਨਰਸਿੰਗ ਚ ਇੰਨਾ ਕਾਲ ਨੂੰ ਓਣਾ ਪੀਹਾ ਵਾਲੇ ਬੱਚੇ ਨੂੰ ਪ੍ਰਾਈਵੇਟ ਚ ਮਿਲਦਾ ਹੈਗਾ ਇਨਾਂ। ਨਈ ਵਦੀਆਂ ਬੀ ਟੈੱਕ ਘਰ ਲਈ ਗੀ ਤੇ ਵਦੀਆਂ ਆ।
ਹਾਂਜੀ-ਹਾਂਜੀ। ਚਲੋ ਏ ਇਹ ਨਾ ਦੀਦੀ ਹੁਣ ਜਿਸ ਤਰ੍ਹਾਂ ਇਹ ਚਾਰ ਸਾਲ ਦਾ ਨਾ ਇਹ ਚਾਰ ਸਾਲ ਦੇ ਚਲੋ ਇਹ ਦੇ ਵਿਕ ਜੇਕਰ ਤਿੰਨੋਂ ਬੱਚੇ ਦੀ ਨਾਲ ਡਿਗਰੀ ਪੂਰੀ ਹੋ ਜਾਏਗੀ ਨਾਲੇ ਇਹਦੇ ਵਿੱਚ ਨਾਲ ਹੀ ਬੀ ਏ ਕੰਪਲੀਟ ਹੋ ਜਾਣੀ ਏ।
ਨਾ ਨੀ, ਹਾਂ, ਹਾਂ ਇਹਦੇ ਵਿੱਚ ਤੇ ਨਾਲ ਬੀ ਏ ਕਮਯੁਟ ਨਾਲੇ ਡਿਗਰੀ ਕਮਯੁਟ ਦੋ ਜਣੇ ਦੋਂਨੇਂ, ਫ ਦੋਂਨੇਂ ਪਾਸੇ ਸ਼ਾਇਦ ਆਈਆਂ।
ਕਰਾਓ ਤਿੰਨ-ਚਾਰ ਸਾਲ ਪੈਲੇ ਓ ਕਰਨਾ ਬੱਚੇ ਦੇ
ਹੁੰ, ਹੁੰ, ਹੁੰ।
ਹੁੰ, ਹੁੰ।
ਹਾਂ ਤੇ ਹੈ, ਨਈ ਮੇਰੀ ਬੇਟੀ ਨੇ ਤੇ ਹੁਣ ਓ ਕੋਚਿੰਗ ਲਈ ਏ ਯਾਨੇ, ਬੀ ਓ ਤੋ। ਮੀਤ ਦਾ ਈ ਕਰਨਾ ਆ ਕੋਚਿੰਗ ਲਈ ਆ।
ਹਾਂਜੀ ਕਿਹੜੀ ਜਗ੍ਹਾ ਲਈ ਕੋਚਿੰਗ ਓਨਾ ਨੇ
ਕੋਚਿੰਗ ਔਨਲਾਈਨ ਈ।
ਅੱਛਾ ਔਨਲਾਈਨ ਲੀ ਏ ਠੀਕ-ਠੀਕ ਦੀਦੀ ਕਿੰਨੇ ਦਾ ਬੈਚ ਪੈਂਦਾ ਵਾ? ਕੀ ਸਿਸਟਮ ਹੁੰਦਾ ਔਨਲਾਈਨ ਤੇ ਬੱਚਿਆਂ ਨੇ ਕਰਨਾ ਏ ਕੁਝ ਤੇ?
ਹਾਂ ਓਨਾਂ ਦਾ ਨਾ ਓਹ ਉਨਾਂ ਦੇ ਮਤਲਬ ਵੀ ਸਾਲ ਦਾ ਬੈਚ ਹੁੰਦਾ ਆ।
ਤੇ ਪੰਜਾਹ ਹਜ਼ਾਰ ਦਾ ਵੀ ਹੈਗਾ ਆ, ਦਸ ਹਜ਼ਾਰ ਦਾ ਵੀ ਹੈਗਾ ਆ।
ਅੱਛਾ ਜੀ।
ਓ ਅਲੱਗ-ਅਲੱਗ ਬੈਚ ਹੁੰਦੇ ਆ ਓਦੇ, ਜਿੰਨਾ ਤੂੰ ਜਨੀ ਕਿ ਮੈਂ ਓਹ ਓਹਦੇ ਹਿਸਾਬ ਨਾਲ ਮੈਚ ਹੁੰਦੇ ਆ ਓਹਦੇ।
ਹਾਂਜੀ-ਹਾਂਜੀ।
ਹੂੰ, ਨਈ ਹੁਣ ਤੇ ਲਿਆ ਨੀ ਗਯਾ, ਗਿਆਰਾ ਹਾਜ਼ਰ ਵਾਲਾ ਲੈ ਆਈਆਂ।
ਅੱਛਾ ਜੀ।
ਹਾਂ। ਓਦੇ 'ਚ ਪੜੋਂਦੇ ਵਧੀਆ ਔਨਲਾਈਨ ਕਲਾਸਾਂ ਲਗਦੀਆ, ਟੈਸਟ ਵਗੈਰਾ ਸਾਰਾ ਕੁਛ ਓ ਜੇੜਾ ਬੱਚੇ ਦਾ ਜਾ ਟਾਈਮ ਬਾਰ ਵੇਸਟ ਹੁੰਦੈ, ਓ ਯਰਾ ਕੋ ਬਚ ਜਾਂਦਾ। ਬੱਚੇ ਕੋਲ ਟਾਈਮ
ਏਦੇ ਚ ਫਾਇਦਾ ਆ, ਤੇ ਏਦਾਂ ਬਾਰ ਜਾਓ ਬੱਚੇ ਨੂੰ ਤੈਨੂੰ ਪਤਾ ਬਾਰ ਜਾਣਾ-ਆਣਾ ਜਾਣਾ ਓਨਾ ਟਾਈਮ ਕਿੰਨਾ ਵੇਸਟ ਹੁੰਦਾਯਾ।
ਹਾਂਜੀ।
ਹੂੰ-ਹੂੰ।
ਹਾਂ, ਜੇੜਾ ਔਨਲਾਈਨ ਜੇੜਾ ਔਨਲਾਈਨ ਕਰ ਲੇਆ ਨਾ ਓ ਵਧੀਆ ਐ ਸਗੋਂ।
ਓ ਵਧੀਆ ਨਾਲੇ ਅਪਨੇ ਰੂਮ ਚ ਬੈਕੇ ਕੋਈ ਟੈਂਨਸ਼ਨ ਨੀ ਕੋਈ ਕੁਛ ਨਈ ਨਾਲੇ ਪਤਾ ਲੱਗਦੈ ਬੱਚਾ ਆਪਣਾ ਕੀ ਕਰ ਰੇਆ ਕੀ ਨਈ ਕਰ ਰੇਆ ਏਚੋਂ ਚ ਬੜਾ ਫਰਕ ਪੈ ਜਾਂਦਾ ਨਾ।
ਹਾਂਜੀ।
ਹੁਨ ਐ ਕਿ ਅਪਨਾ ਬੱਚਾ ਸਈ ਏ ਅਗਲਾ ਬੱਚਾ ਬੱਚਾ ਨਾ ਸਈ ਹੋਏ ਕਿੱਦਾਂ ਦੀ ਬਾਰ ਮੋਲ ਐ ਤੁਆਨੂੰ ਪਤਾ ਈ ਆ, ਬੋਤ ਜਾਦਾ ਖਰਾਬ ਆ।
ਮੋਲ ਈ ਬੋਤ ਖਰਾਬ ਆ ਐਹੀ ਤੇ ਟੈਨਸ਼ਨਾਂ ਦੀਦੀ ਬੱਚੇਆਂ ਦੀਆਂ ਸਾਰੀਆਂ।
ਹੂੰ-ਹੂੰ, ਬਸ ਐਹੀ ਐ। ਕਿਉਂਕਿ ਏਨੂੰ ਟਿਊਸ਼ਨ ਦਾ ਸ਼ੁਰੂ ਤਾਂ ਲਾਲਚ ਨੀ ਨਾ ਟਿਊਸ਼ਨਾਂ-ਟਊਸ਼ਨਾਂ ਦਾ।
ਹਾਂਜੀ, ਅਸੀ ਆਪ ਨੀ ਰਖਾਈ। ਸਾਡੇ ਬੱਚੇ ਨੇ ਹੁਣ ਪੂਰਾ ਟਾਈਮ ਪਲਾਸ ਟੂ ਕੀਤੀ ਵੱਡੀ ਬੇਟੀ ਨੇ, ਤੇ ਵੈਹੇ ਨੀ ਟਿਊਸ਼ਨ ਦੀ ਰੱਖੀ ਆਪੂ ਪੜ੍ਹਦੀ ਆ ਘਰ ਈ।
ਹੂੰ, ਮੇਰੇ ਵੀ ਦੋਨੇ ਬੇਟੀਆਂ ਆਪੂ ਪੜ੍ਹਦੀਆਂ ਟਿਊਸ਼ਨ ਨਹੀਂ ਰਖਾਈ ਸ਼ੁਰੂ ਤੋਂ ਵੀ ਏਨਾਂ ਦੀ। ਤੇਂ ਘਰ ਹੀ ਬੈਚ-ਬੂਚ ਲੈ ਕੇ ਦੇਦੇਆ, ਘਰ ਈ ਪੜ੍ਹ ਲੈਂਦੀਆ ਆ।
ਹਾਂਜੀ-ਹਾਂਜੀ, ਓ ਵਦੀਐ।
ਹੂੰ-ਹੂੰ-ਹੂੰ, ਹੋਰ ਭਾਜੀ ਕੀ ਕਰਦੇ ਆ?
ਹਾਂਜੀ, ਭਾਜੀ ਵੀ ਅਪਨਾ ਈ ਓਨਾਂ ਦੀ ਦੁਕਾਨ ਆ। ਸਕੂਟਰ ਮੋਟਰਸਾਈਕਲਾਂ ਦੇ ਕੰਮ ਕਰਦੇ ਆ ਮਕੈਨਿਕ ਦਾ ਈ।
ਅੱਛਾ ਮਕੈਨਿਕ ਦੀ ਦੁਕਾਨ ਆ ਠੀਕੈ-ਠੀਕੈ। ਵਦੀਆ ਐ ਅਪਨਾ ਕੰਮ।
ਹਾਂਜੀ, ਓ ਤੇ ਹੈਗਾ ਈ। ਮੈਂ ਕੇਆ ਚਲੋ ਫ੍ਰੀ ਕੀ ਕਰਨਾ, ਭਾਜੀ ਨੇ ਗੱਲ ਕੀਤੀ ਤੇ ਮੈਂ ਕੇਆ ਚਲੋ ਕੋਈ ਗੱਲ ਨੀ ਕਰ ਲੈਂਨੇਆ। ਚਲੋ ਬੱਚੇਆਂ ਦਾ ਈ ਖਰਚਾ ਨਿਕਲੇਗਾ ਥੋੜਾ ਬੋਤੇ ਦੀਦੀ ਹੋਰ ਨੀ ਕੁਛ ਤੇ।
ਹਾਂ-ਹਾਂ, ਨਈਂ ਏਤੇ ਇੱਕ ਇੱਕ ਵਿੱਚ ਤੁਆਨੂੰ ਮੈਂ ਪੈਲੀ ਗੱਲ ਤੋਂ ਪੈਲਾਂ ਓਨੂੰ ਨੰਬਰ ਪਵਾਏ ਥਾਨੂੰ ਦੱਸਾਂ ਕਿ ਚਲੋ ਮੇਰੀ ਸਿਸਟਰ ਆ ਸੁਸ਼ਮਾ ਠੀਕ ਆ, ਜੋ ਵੀ ਹਾਡੇ ਵਿੱਚ ਆਪਸ ਗੱਲ ਹੋਏਗੀ, ਬਾਰ ਲੀਕ ਕੋਈ ਨੀ ਗੱਲ ਕਰਨੀ ਹੈਗੀ।
ਹਾਂਜੀ ਨਈਂ-ਨਈਂ ਦੀਦੀ ਓਨੀ ਅ
ਠੀਕੈ-ਠੀਕੈ ਏਤਾਂ ਹਾਡਾ ਆਪ ਤੁਆਡੇ ਸਮਾਣੇ ਇੱਕ ਸਾਲ ਦਾ ਸਾਡਾ ਬਿਜਨਸ ਐ। ਠੀਕ ਆ ਆਪਾ ਬਿਜਨਸ ਨਾਲ ਜੁੜੇ ਹੋਏ ਆ, ਠੀਕੈ। ਠੀਕ ਆ ਨਾ, ਓ ਸਾਡੀ ਰਿਸ਼ਤੇਦਾਰੀ ਆ ਠੀਕ ਆ, ਓ ਮੇਰੇ ਚਾਚੇ ਦੀ ਬੇਟੀ ਐ। ਤੇ ਹਾਂ, ਓਦਾ ਪਾਲ ਦਾ ਰਿਸ਼ਤਾ ਮੈਂ ਹੀ ਕਰਵਾਇਆ ਹੋਆਯਾ, ਹਾਂਜੀ। ਹਾਂ ਤੇ ਕਿਉਂਕਿ ਅਹੀ ਪਾਲ ਤੇ ਮੈਂ ਚਲੋ, ਭੈਣ-ਭਰਾਵਾਂ ਵਰਗੇ ਆਪਾਂ ਰਿਸਪੈਕਟ ਬੋਤ ਕਰਦਾ ਪਾਲ ਮੇਰੀ।
ਹਾਂਜੀ।
ਆਪਾਂ ਅਲੱਗ ਆ। ਅਸੀਂ ਸੁਸ਼ਮਾਂ ਤੋਵੀ ਅਲੱਗ ਬਿਜਨਸ ਕਰ ਰੇਆ ਇੱਕ ਹਿਸਾਬ ਦਾ। ਠੀਕੈ ਨਾ ਕਿਉਂਕਿ ਈਦੇ ਵਿੱਚ ਲਗਭਗ ਤੇ ਕੀ ਹੁੰਦਾ ਲੇਡੀਜ ਦੀ ਥੋੜੀ ਜੇਈ ਥਿਕਿੰਗ ਹੋਰ ਸਾਬ ਦੀ ਹੁੰਦੀ ਆ ਬੰਦੇ ਦੀ ਥਿਕਿੰਗ ਹੋਰ ਹਿਸਾਬ ਦੀ ਹੁੰਦੀ ਆ।
ਆਪਣੀ ਅਲੱਗ-ਅਲੱਗ ਹਰ ਇੱਕ ਦੀ ਜਿਹਦੀ ਨੇਚਰ ਹੁੰਦੀ ਆ ਨਾ
ਹਾਂ ਅਲ ਹਾਂ ਅਲੱਗ-ਅਲੱਗ ਹੁੰਦੀ ਆ ਕੀ ਪਤਾ ਨੀ ਗੱਲ ਕਰਦੇ ਆਪਸ ਵਿੱਚ ਪਤਾ ਨੀ ਕਿਹੜੀਆਂ ਗੱਲਾਂ ਹੁੰਦੀਆਂ, ਕਿਹੜੀਆਂ ਨਹੀਂ ਗੱਲਾਂ ਹੁੰਦੀਆਂ ਹੈਗੀਆਂ, ਐ ਅਲੱਗ ਚੀਜ਼ ਬਿਜਨਸ ਦੇ ਵਿੱਚ ਜੁਇਨ ਜੈਟਸ ਨੂੰ ਵੀ ਗੱਲ ਕਰਨੀ ਪੈਂਦੀ ਆ, ਲੇਡੀਸ ਨੂੰ ਵੀ ਗੱਲ ਕਹਿਦੇ ਗਰੁਪ ਹੀ ਇਸ ਤਰ੍ਹਾਂ ਦੇ ਜਿਹਦੇ ਵਿੱਚ ਜੈਂਟਸ ਨਾਲ ਵੀ ਗੱਲ ਕਰਨੀ। ਆਪਣੇ ਲੇਡੀਜ਼ ਨਾਲ ਵੀ ਗੱਲ ਕਰਨੀ ਪੈਣੀ ਆ ਸਾਨੂੰ ਠੀਕ ਏ। ਤੇ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਸਮ ਹਾਂਦੀ ਹਾਂ। ਆਪਾਂ ਕੋਈ ਗੱਲ ਕਰਾਂਗੇ ਮਤਲਬ ਕਿ ਹਾਂ। ਕਿਸੇ ਨਾਲ ਵੀ ਨਹੀ ਗੱਲ ਕਰਨੀ ਹੈਗੀ ਕਿ ਹਾਂ, ਮੈਂ ਗਰੁੱਪ ਚ ਉਹਦੇ ਨਾਲ ਗੱਲ ਕਰਦੀ ਆ।
ਓ ਨਹੀਂ ਦੀਦੀ ਇ ਤੁਹਾਡਾ ਆਪਣਾ ਬਿਜਨਸ ਸਹੀ ਕਿਸੇ ਨਾ ਵੀ ਦੀਦੀ ਗੱਲ ਕਰ ਸਕਦੇ ਆ, ਮੈਨੂੰ ਭਾਜੀ ਨੇ ਤਾਡੇ ਕਹਿਣ ਤੋਂ ਪਹਿਲੇ ਹੀ ਸਮਝਾ ਦਿੱਤਾ ਹੋਏ ਦਾ। ਉਹਨਾਂ ਦੀ ਹੀ ਟੈਨਸ਼ਨ ਲਵੋ, ਕਿ ਉਹਨਾਂ ਨੂੰ ਸਾਰਾ ਮੇਰੇ ਨੇਚਰ ਦਾ ਸਾਰਾ ਪਤਾ ਉਹਨਾਂ ਨੂੰ।
ਹਾਂ -ਹਾਂ ਨਹੀਂ ਕਿਉਂਕਿ ਰਾਤੀ ਨੇਪਾਲ ਦੀ ਵੱਡੀ ਭੈਣ ਜਿਹੜੀ ਬੰਗਲੋਰ ਆ ਨਾ ਉਹ ਵੀ ਮੈਨੂੰ ਗੱਲ ਕਰਦੀ ਆ। ਤੇ ਸ੍ਰਿਸ਼ਟ ਹਾਂ, ਸ੍ਰਿਸ਼ਟ ਦੀਦੀ, ਫਿਰ ਸੁਮਨ ਦੀਦੀ ਵੀ ਮੈਨੂੰ ਗੱਲਾਂ ਕਰਦੀ ਏ, ਕਿਉਂਕਿ ਅਸੀਂ ਜੈਂਟਸ ਵਿੱਚ ਕਪਾਲ ਕਿਲਾ ਰੱਖੀ ਹੋਏ ਆ, ਬਾਕੀ ਅਸੀ ਲੇਡੀਜ਼ ਹੀ ਆ ਸਾਰੀਆਂ।
ਉਹ ਵਧੀਆ ਸਗੋਂ, ਚਲੋ, ਇਹ ਤਾਂ ਆਪਾਂ ਹੀ ਜੀਅ ਇਹਨਾਂ ਦਾ ਸਾਨੂੰ ਸਾਰਾ ਸਿਸਟਮ ਚਲੋ ਪਤਾ ਕੋਈ ਟੈਸ਼ਨ ਨੀ ਹੁੰਦੀ ਹਨਾਂ,, ਨਾਲੇ ਬੰਦਾ ਬੇਚੱਕ ਉਹ ਕਰਦੀ ਦੀਦੀ ਗੱਲ ਕਰ ਲੈਂਦੇ ਹਾਂ।
ਚੰਗੇ ਕਿ ਉੱਪਰੇ ਬੰਦੇ ਨਾਲ ਗੱਲ ਕਰਨੀ, ਥੋੜਾ ਬੇ ਝਕ ਹੁੰਦਾ ਫਿਰ ਪਾਲ ਵਿੱਚ ਹੋ ਜਾਂਦਾ ਪਿਆਰ ਨਾਲ। ਪਾਲ ਨੂੰ ਵੀ ਨੀ ਚੰਗਾ ਲੱਗਦਾ, ਕਹਿੰਦਾਮੈਨੂੰ ਵੀ ਹੋਰ ਲੇਡੀਜ਼ ਨਾਲ ਗੱਲ ਕਰਨ ਚੰਗਾ ਲੱਗਦਾ, ਚਲੋ ਆਪਣਾ ਭੈਣ -ਭਰਾ ਹੋਏ ਤੇ ਗੱਲ ਬੰਦਾ ਕੋਈ ਤਾਂ ਕਰ ਹੀ ਲੈਂਦਾ ਆ। ਤੇ ਓਪਰੇ ਬੰਦੇ ਨਾਲ ਆਪਾਂ ਕਿਹੜੀ ਗੱਲ ਕਰਨੀ ਹੁੰਦੀ ਆ। ਹੂੰ ਤੇ ਇਸ ਕਰਕੇ ਹੋਰ ਬਾਕੀ ਕੋਈ ਨਹੀ, ਜਦੋਂ ਵੀ ਤੁਸੀਂ ਫੋਨ ਕਰਨਾ ਕਰ ਸਕ ਦੇ ਓ।
ਹਾਂਜੀ ਠੀਕ ਏ। ਅੱਜ ਤੇ ਫਿਰ ਭਾਜੀ ਨੇ ਮੈਨੂੰ ਕੱਲ ਹੀ ਨੰ, ਹਾਂਜੀ। ਕੱਲ੍ਹ ਹੀ ਨੰਬਰ ਦਿੱਤੇ ਇਹਨਾਂ ਨੇ ਮੈਨੂੰ, ਕਹਿੰਦੇ ਚਲੋ ਫ ਦੀ ਨੰਬਰ ਲਿਖ ਲਓ ਦੀਦੀ ਉਹਨਾ ਦੇ ਸਾਰਿਆਂ ਦੇ, ਮੈਂ ਕਿਹਾ ਚਲੋ ਲਿਖਾ ਦੋ ਕੋਈ ਗੱਲ ਨੀ।
ਅੱਛਾ- ਅੱਛਾ।
ਦੀਦੀ ਤੇ ਕਹਿੰਦੇ ਪਰਜਾਈ ਕੀਤੀ ਨੀ ਕਿਸੇ ਨਾਲ ਗੱਲ, ਮੈਂ ਕਿਹਾ ਨਹੀਂ ਹਜੇ ਨਹੀਂ ਹੋਈ ਮੇਰੀ, ਮੈਂ ਕਿਹਾ ਤੁਸੀਂ ਚਲੋ ਮੈਨੂੰ ਦੱਸ ਦੋ। ਕੋਲ ਕਹਿੰਦੇ ਕੋਲ ਕਰਕੇ ਤੁਸੀਂ ਪੁੱਛ ਲਓ ਕੀ ਕਹਿੰਦੇ ਐ? ਮੈਂ ਥੋੜ੍ਹੀ ਝੱਕਦੀ, ਮੈਂ ਹੁਣ ਮੈਂ ਕਿੱਦਾਂ ਕੋਲ ਕਰਾਂਗੀ ਉਹਨਾਂ ਨੂੰ।
ਨਹੀਂ, ਨਹੀਂ, ਨਹੀਂ ਇਹਦੇ ਵਿੱਚ ਝਕਣ ਵਾਲੀ ਕਹਿੰਦੇ ਚ ਉਹਦੇ ਬਿਜਨਸ ਬਿਜਨਸ ਚ ਟਾਈਮ ਮੰਗਣਾ ਹੀ ਪੈਣਾ, ਚਲੋ ਇਹ ਕਿ ਟਾਈਮ ਬੰਦਾ ਲੈ ਲੈਂਦਾ ਫੋਨ।
ਨਾਲੇ ਹੇ ਥੋੜਾ ਟਾਈਮ ਦੀ ਹੋਇਆ ਨਾ, ਜੋਂ -ਜੋਂ ਐਕਪੀਰੀਅਸ ਹੋਏਗਾ, ਫਿਰ ਥੋੜਾ ਬੰਦੇ ਦਾ ਝਾਕਾ ਖੁੱਲ ਜਾਂਦਾ ਨਾ। ਫੇਰ ਤਾਂ ਚਲੋ ਬੰਦੇ ਨੂੰ ਕੋਈ ਟੈਂਸ਼ਨ ਨੀ।
ਹਾਂ ਤੇ ਬੰਗਲੌਰ ਵਾਲੀ ਦੀਦੀ ਤੇ ਮੇਰੇ ਨਾਲ ਰਾਤੀ ਗੱਲ ਕਰਦੀ ਆ। ਤੇ ਉਹ ਯਾਨੀ ਕਿ ਦਸ ਵਜੇ ਸਾਢੇ ਨੌ ਵਜੇ ਦਸ ਦੇ ਜੇ ਆਪਾਂ ਗੱਲ ਕਰਨੀ ਆ ਉਹਦੇ ਨਾਲ, ਫ਼ਿਰ ਗਿਆਰਾਂ ਵੱਜ ਜਾਂਦੇ ਸਾਨੂੰ।
ਹਾਂਜੀ।
ਹੂੰ, ਹੂੰ, ਹੂੰ
ਚਲੋ, ਹੋਰ ਸੁਣਾਓ, ਸੇਤ- ਸੁਤ ਸੁਹਤ ਠੀਕ ਏ?
ਹਾਂ ਸੇਤ -ਸੂਤ ਵਧੀਆ ਸਭ, ਲੱਗੇ ਦਾ ਟਾਈਮ ਪਾਸ ਹੋਣ।
ਹਾਂਜੀ।
ਬੱਚਿਆਂ ਨੇ ਕਿੰਨੇ ਵਜੇ ਆਣਾ ਸਕੂਲੋਂ ਇੱਕ ਵਜੇ
ਹਾਂਜੀ
ਬੱਚੇ ਕਿੰਨੇ ਵਜੇ ਆਂਦੇ ਇੱਕ ਵਜੇ ਆਂਦੇ ਸਕੂਲ ਚੋਂ
ਹਾਂ ਇੱਕ ਵਜੇ ਛੋਟੀ ਇੱਕ ਵਜੇ ਆ ਜਾਂਦੀ ਆ ਨਾ। ਤੇ ਵੱਡੀ ਤਾਂ ਘਰ ਹੀ ਔਨਲਾਈਨ ਪੜ੍ਹਦੀ ਪਈ ਆ। ਉਹ ਤੇ ਨੌ ਵਜੇ ਦੀ ਲੱਗੀ ਦੀ ਆ ਉਹਨੇ ਤਿੰਨ ਵਜੇ ਬਾਹਰ ਨਿਕਲਣਾ ਰੂਮ ਚੋਂ ਛੋਟੀ ਨੇ ਇੱਕ ਵਜੇ
ਚਲੋ-ਚਲੋ ਠੀਕ ਐ ਦੀਦੀ
ਹਾਂ ਦੁਬਾਰਾ ਕੱਟ ਕੇ ਲਗਾ ਲੋ।
ਹਾਂਜੀ